ਹੈਲੋ
ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
ਵਧੀਆ ਤੁਸੀਂ ਦੱਸੋ?
ਅਸੀਂ ਵੀ ਵਧੀਆ,
ਹੋਰ ਰੋਟੀ ਪਾਣੀ ਹੋ ਗਿਆ?
ਰੋਟੀ ਪਾਣੀ ਦੀ ਤਿਆਰੀ ਚੱਲਦੀ ਪਈ ਐ।
ਸਹੀ ਏ, ਸਾਡਾ ਤੇ ਹੋ ਵੀ ਗਿਆ ਬਸ ਹੁਣ ਆਪਣਾ ਕੰਮ ਲੱਗੇ ਦੇ ਹੁਣ,
ਕੰਮ ਪਤਾ ਕੀ ਏ। ਕੰਮ ਤਾਂ ਸਾਰਾ ਦਿਨ ਨੀ ਖਤਮ ਹੁੰਦਾ ਹੈ। ਪਰ ਸਾਨੂੰ ਨਾ ਆਪਣਾ ਥੋੜ੍ਹਾ ਜਿਹਾ ਚੇਂਜ ਕਰਨਾ ਪੈਂਦਾ ਹੈ ਤਰੀਕਾ।
ਹਾਂ ਸਹੀ ਗੱਲ ਏ ਟਾਈਮ ਨਿਕਾਲਣਾ ਪੈਂਦਾ ਆਪਣੇ ਵਾਸਤੇ
ਹਾਂ ਅੱਜ ਮੈਂ ਸੋਚਿਆ ਰਾਤੀ ਤੋਂਏ ਨਾ ਮੈਨੂੰ ਤੁਹਾਨੂੰ ਦੱਸਾਂ ਇੱਕ ਤੂੰ-ਤੂੰ ਤੁਸੀਂ ਨਾ ਸਾਡੇ ਸਾਡੇ ਕੀ ਸੱਦੇ ਹੀ ਹੈਗੇ ਨੇ ਹੋ ਤੁਹਾਨੂੰ ਵੀ ਕੋਈ ਕੋਈ ਭਗਵਾਨ ਨਾਗਰ ਕੋਈ ਪਰੇਸ਼ਾਨੀ ਦਿੱਕਤ ਆਏ ਪਰ ਤੁਸੀਂ ਉਹਨਾਂ ਨੂੰ ਇੱਕ ਵਾਰੀ ਨਾਂ ਵੀ ਲੈ ਲਓ ਨਾ ਉਹਨਾਂ ਦਾ ਤੁਹਾਨੂੰ ਇੱਕ ਮਿੰਟ 'ਚ ਪਰੇਸ਼ਾਨੀ 'ਚੋਂ ਨਿਕਾਲ ਦਿੰਦੇ ਨੇ ਇੱਕ ਮਿੰਟ 'ਚ
ਕੌਣ ਨੇ ਵੈਸੇ ਔ?
ਸਾਡੇ ਨਾ ਗੁਰੂ ਜੀ ਹੈਗੇ ਨੇ ਉਹ ਦੁਨੀਆਂ ਚੋਲਾ ਤੇ ਛੱਡ ਚੁੱਕੇ ਨੇ ਉਹ
ਅੱਛਾ,
ਪਰ ਉਹ ਉਹਨਾਂ ਦੇ ਮੰਦਿਰ ਤੁਹਾਡੇ ਜਗਾਦਰੀ ਵਿੱਚ ਵੀ ਹੈਗਾ ਹੋਏਗਾ ਜ਼ਰੂਰ ਮੰਦਿਰ ਉਹਨਾਂ ਦਾ
ਅੱਛਾ ਕਿਸ ਨਾਮ ਨਾਲ ਏ?
ਵੱਡੇ ਮੰਦਰ ਵਾਲੇ ਗੁਰੂ ਜੀ।
ਅੱਛਾ-ਅੱਛਾ,
ਹਾਂ ਤੁਸੀਂ ਪਾਈ ਹਾਂ ਗੂਗਲ ਹੀ ਭਾਨਾ ਨਾ ਤੁਸੀਂ ਅਤੇ ਇੱਕ ਮਿੰਟ 'ਚ ਆ ਜਾ ਆਜੇਗਾ ਉਹਨਾਂ ਦਾ ਹੋਰ ਇੰਨਾ ਵੱਡਾ ਦਰਬਾਰ ਹੈਗਾ ਐ ਨਾ ਹਰਪ੍ਰੀਤ ਤੁਸੀਂ ਮੰਨੋਗੇ ਨਹੀਂ ਮੈਂ ਬਹੁਤ ਬਿਮਾਰ ਰਹਿੰਦੀ ਸੀ ਬਹੁਤ ਇੰਨੀ ਬਿਮਾਰ ਰਹਿੰਦੀ ਸੀ ਕਿ ਮੇਰੀ, ਦਵਾਈਆਂ ਹੀ ਨੀ ਖਤਮ ਹੁੰਦੀਆਂ ਪਈਆਂ ਸੀ। ਹੈਲੋ-ਹੈਲੋ, ਹੈਲੋ ਹੈਲੋ ਹਰਪ੍ਰੀਤ ਆਵਾਜ਼ ਆ ਰਹੀ ਏ?
ਹੈਲੋ,
ਹੈਲੋ ਆਵਾਜ਼ ਨਹੀਂ ਆ ਰਹੀ ਸੀ ਤੁਹਾਡੀ,
ਅ ਹਾਂ ਉਹ ਨੈੱਟ ਲਾਈਟ ਬੰਦ ਹੋਗੀ ਸਾਡਾ ਵਾਈਫ ਹੀ ਬੰਦ ਹੋ ਗਿਆ ਸੀ ਮੈਂ ਫੋਨ ਨੈਟ ਕੀਤਾ ਔ,
ਮੈਂ ਇਧਰੋਂ ਦੀ ਬੋਲੀ ਜਾਂਦੀ ਪਈ ਆ ਮੈਂ ਕਿਹਾ ਹਰਪ੍ਰੀਤ ਕਿੱਥੇ ਚਲੀ ਗਈ।
ਹਾਂਜੀ-ਹਾਂਜੀ ਦੱਸੋ,
ਤੇ ਨਾ ਉੱਥੇ ਜਾ ਕੇ ਸਾਰੀਆਂ ਮਤਲਬ ਮੇਰੀ ਦਵਾਈਆਂ ਚੱਲਦੀਆਂ ਪਈਆਂ ਸੀ ਬਹੁਤ ਜ਼ਿਆਦਾ
ਅੱਛਾ,
ਹੋਰ ਆਰਾਮ ਹੀ ਨਹੀਂ ਪੈਂਦਾ ਪਿਆ ਸੀ ਫਿਰ ਕਿਸੇ ਨੇ ਕਿਹਾ ਕਿ ਤੁਸੀਂ ਐ ਇੱਥੇ ਜਾਓ।
ਅੱਛਾ,
ਫਿਰ ਅਸੀਂ ਗਏ ਅਤੇ ਫਿਰ ਮੈਨੂੰ ਤਾਂ ਮੈਂ ਕਦੀ ਮੰਨ ਨਹੀਂ ਸਕਦੀ ਸੀ ਕਿ ਕੋਈ ਗੁਰੂ ਵੀ ਹੁੰਦਾ ਹੈ ਜੀ ਮੈਂ ਤਾਂ ਰੱਬ ਦੇ ਇਲਾਵਾ ਕਿਸੇ ਨੂੰ ਨੀ ਮੰਨਦੀ। ਸੀਗੀ ਬਈ ਰੱਬ ਹੀ ਹੁੰਦਾ ਜੋ ਹੁੰਦਾ ਗੁਰੂ ਨੀ ਹੋ ਸਕਦਾ ਕੁਛ ਵੀ ਗੁਰੂ ਤੇ ਇਨਸਾਨ ਹੀ ਹੈਗਾ। ਪਰ ਜਦੋਂ ਅਸੀਂ ਮੰਦਿਰ ਗਏ। ਅਸੀਂ ਦੇਖਿਆ ਸੁਣਿਆ ਸਾਰੀਆਂ ਚੀਜ਼ਾਂ ਫੀਲ ਕਰਦਾ ਹੈ ਪਤਾ ਹੈ ਉੱਥੇ ਕੋਈ ਬੈਠਾ ਨੀ ਹੋਇਆ ਕੋਈ ਦੱਸਦਾ ਨੀ ਕੁਛ
ਹੂੰ,
ਬਸ ਤੁਸੀਂ ਫੀਲ ਕਰੋਗੇ ਆਪਣੇ ਅੰਦਰ ਪੋਜੀਟੀਵਿਟੀ ਆਪੇ ਹੀ ਸਾਨੂੰ ਵੀ ਹੋਈਆਂ ਇੰਨਾ ਅੱਛਾ ਲੱਗਿਆ ਮੇਰੀ ਦਵਾਈਆਂ ਖ਼ਤਮ ਹੋ ਗਿਆ ਹੁਣ ਇੱਕ ਵੀ ਦਵਾਈ ਨੀ ਚੱਲਦੀ ਪਈ ਮੇਰੀ, ਹੈਲੋ, ਹਾਂ ਬੋਤ ਤੇ ਮੈਂ ਤੁਹਾਨੂੰ ਦੱਸਾਂਗੀ।
ਅਸੀਂ ਇਹ ਸੋਚਣਾ ਕਿ ਨਹੀਂ ਬਸ ਅੱਛਾ ਤੇ ਮੈਂ ਕਹਿਨੀ ਆ ਉਹ ਪਾਠ ਵਗੈਰਾ ਦਿੰਦੇ ਪਾਠ ਕਰੋ।
ਕੁਛ ਵੀ ਨਹੀਂ
ਹਮ ਸਹੀ ਹੈ ਵਧੀਐ ਇਹ ਬਸ ਯਾਰ ਹੋਣਾ ਚਾਹੀਦੈ ਇਨਸਾਨ ਨੂੰ ਬਸ ਮਜਾ ਆ ਜੇ ਨਾ ਪੋਜਿਟ ਧਿਆਨ ਲਾ ਲੈ ਨਾ ਬੈਟਰ ਆ
ਐ ਆਵਾਜ਼ ਆ ਰਹੀ ਤੁਹਾਨੂੰ ਇੱਕ ਮਿੰਟ ਸੁਣੋ
ਹਾਂ ਹਾਂ
ਹੈਂ
ਹਾਂ ਹਾਂ ਆ ਰਹੀ ਹੈ ਤੇ ਸੁੁੰਦੇ ਰਹਿੰਦੇ ਹੋ ਤੁਸੀਂ ਟਵੰਾਰ ਸੀ ਹਾਂ ਆ ਰਹੀ ਅਵਾਜ਼
ਮੇਰਾ ਐ ਸਾਰਾ ਦਿਨ ਚੱਲਦੈ ਸਾਰਾ ਦਿਨ ਚੱਲਦੈ
ਅਰੇ ਵਾ
ਬਸ ਇੱਕੋ ਹੀ ਮੰਤਰ ਗਾ ਏ ਓਮ ਨਮੋ ਸ਼ਿਵਾਏ ਸ਼ਿਵਜੀ ਸੇ ਜਾਦਾ ਹੈ ਓਮ ਨਮੋ ਸ਼ਿ ਵਾਹਿ ਗੁਰੂ ਜੀ ਸਦਾ ਸਹਾਏ ਹੋਰ ਕੁਛ ਨੀ ਕਹਿਣਾ ਤੁਸੀਂ ਬਸ ਹਰਪ੍ਰੀਤ ਆਵਾਜ਼ ਆਂਦੀ ਹੈ ਮੇਰੀ
ਅੱਛਾ ਜੀ
ਹਮ ਮੈਂ ਤੋਂ ਕਰਦੀ ਕਦੀ ਵੀ ਮੈਂ ਪੰਜਾਬੀ ਹੈਗੀ ਹਾਂ ਸਰਦਾਰਨੀ ਅੱਛਾ ਵਿੱਚ ਵਿਚ ਤੁਹਾਡੀ ਬਿਲਕੁਲ ਨੀ ਆਂਦੀ ਕੱਟ ਜਾਂਦੀ ਬਿਲਕੁਲ
ਖਟਾ ਪੰਜਾਬੀ ਨੇ
ਨਹੀਂ ਮੇਰੇ ਹਸਬੈਂਡ ਮਹਾਰਸ਼ ਮਹਾਰਾਸ਼ਟਰੀਅਨ ਹੈਗੇ ਨੇ
ਅੱਛਾ ਜੀ ਤੁਹਾਡਾ ਲਵ ਮੈਰਿਜ ਏ ਕਯਾ?
ਸਾਡੀ ਲਵ ਕਮ ਅਰੇਂਜ ਹੋਈ ਏ।
ਹੈਲੋ
ਮੈਨੂੰ ਤੁਹਾਡੀ ਬਿਲਕੁਲ ਵੀ ਆਵਾਜ਼ ਨਹੀਂ ਆ ਰਹੀ ਹਰਪ੍ਰੀਤ ਬਹੁਤ ਕਟਦੀ ਪਈ ਆਵਾਜ਼
ਹੁ ਨੀ ਕੱਟੇਗੀ ਹੁਣ ਮੈਂ ਵਾਈਫਾਈ ਨਾਲ ਕਨਕਟ ਕਰ ਲਿਆ ਨਾ ਫੋਨ ਨਾ ਨੈਟਵਰਕ ਇਸ਼ੂ ਹੁੰਦਾ ਮੋਬਾਇਲ ਹੀ
ਹਾਂ ਅੱਛਾ ਅੱਛਾ ਹਾਂਜੀ ਉਹ ਹੋਏਗਾ
ਨਾਲ ਨਹੀਂ ਹੁੰਦਾ ਫੋਨ ਨਾਲ ਹੋ ਜਾਂਦੈ ਅਕਸਰ ਤੇ ਵਾਈਫਾਈ ਯੂਜ ਕਰਦੇ ਹਾਂ
ਹਾਂ ਵਾਈਫਾਈ ਦੀ ਅੱਛੀ ਖਾਸੀ ਹੁੰਦੀ ਹੈ ਨਾ
ਹਾਂ ਤੁਹਾਡਾ ਲਵ ਮੈਰਿਜ ਹੈ ਕਿਆ ਅਰੇਂਜ
ਮੇਰੀ ਲਵ ਕਮ ਅਰੇਂਜ ਹੈਗੀ ਏ
ਅੱਛਾ ਲਵ ਕਮ ਮਤਲਬ ਅਸੀਂ ਮਤਲਬ ਅਰੇਂਜ ਮੈਰਿਜ ਕੀਤੀ ਏ।
ਕੀਤੀ ਅਰੇਂਜ ਈ ਐ ਹਾਂਜੀ
ਲਵ ਮੈਰਿਜ ਸੀ ਮਤਲਬ
ਓਹਨਾਂ ਨੇ ਪਸੰਦ ਕੀਤਾ ਸੀ ਮਤਲਬ ਸਾਨੂੰ ਨਾ।
ਅੱਛਾ-ਅੱਛਾ-ਅੱਛਾ-ਅੱਛਾ-ਅੱਛਾ ਮਹਾਰਾਸ਼ਟਰਨ ਸਹੀ ਹੈ, ਫੇਰ ਤੇ ਤੁਸੀਂ ਮਹਾਰਾਸ਼ਟਰ ਵਾ, ਅੱਛਾ ਤੁਹਾਡੇ ਹਸਬੈਂਡ
ਪੂਰੇ ਹੀ ਮਹਾਰਰਾਸ਼ਟਰੀਅਨ ਹੈਗੇ ਨੇ ਉਹਨਾਂ ਦੀ ਵੀ ਮੰਮੀ ਪੰਜਾਬੀ ਹੈਗੇ ਸੀ ਤੇ ਡੈਡੀ ਮਹਾਰਾਸ਼ਟ ਟੀਅਨ ਹੈਗੇ ਸੀ। ਹਾਂ, ਪਰ ਪਰ ਪੰ ਮਹਾਰਾਸ਼ਟਰੀਅਨ ਨਹੀਂ ਬੋਲਦੇ ਹਲਕੀ ਮੰਮੀ ਦੀ ਸਾਰੀ ਚੱਲਦੀ ਜਦੋਂ ਮੰਮੀ ਪੰਜਾਬੀ ਹੈਗੀ ਸੀ। ਸਾਡੇ। ਉਹ ਸੂਰੀ ਹੈਗੇ ਸੀ ਅਤੇ ਉਹ ਗੁਰਦੁਆਰੇ ਗੁਰਦਉਰੇ ਬਹੁਤ ਜਾਂਦੇ ਸੀ। ਤਾਂ ਉਹਦੇ ਬਾਅਦ ਚ ਮੈਂ ਵੀ ਜਾਣ ਲੱਗ ਪਈ।
ਹਾਂ।
ਮੰਮੀ ਸਾਡੇ ਗੁਰਦੁਆਰੇ ਹੀ ਕੁਛ ਵੀ ਹੁੰਦਾ ਸੀ, ਸੁਖਮਨੀ ਸਾਹਿਬ ਜ਼ੀ ਦਾ ਪਾਠ, ਜਪਜੀ ਸਾਹਿਬ ਦਾ ਪਾਠ, ਸਾਰੇ ਪਾਠ ਕਰਦੇ ਸੀ ਉਹ ਦੁੱਖ ਭੰਜਨੀ, ਦੱਸਦੇ ਵੀ ਰਹਿੰਦੇ ਸੀ।
ਹਾਂ, ਦੁਖ ਭੰਜਨੀ ਸਾਬ ਦਾ। ਹਾਂ-ਹਾਂ, ਸਾਡੇ ਘਰ ਵੀ ਇਹੀ ਪਾਠ ਚੱਲਦੇ ਨੇ ਬਸ।
ਹਾਂ, ਜਦੋਂ ਕੋਈ ਵੀ ਦਿੱਕਤ, ਹਾਂ। ਜਦੋਂ ਕੋਈ ਵੀ ਪਰੇਸ਼ਾਨੀ ਦਾ ਹੱਲ ਨਾ ਨਿਕਲੇ ਤ, ਔਖੀ ਘੜੀ ਨਾ ਦੇਖਣ ਦੇਈ ਉਹ ਪੜੋ ਬੈ ਕੇ, ਹਾਂ, ਹਾਂ। ਤ ਮੰਮੀ ਏਈਯੋ ਦੱਸਦੇ ਸੀ ਮੈਂ ਹੁਣ ਤਾਂ ਚਲੇ ਗਏ ਉਹ ਪੂਰੇ ਹੋ ਗਏ ਨੇ ਮੰਮੀ।
ਅੱਛਾ
ਤੋ, ਉਹਨਾਂ ਦੀ ਚੱਲਦੀ ਸੀ ਜਾਦਾ ਘਰ ਚ, ਤੇ ਮੇਰੇ ਡੈਡੀ ਨੇ ਤਾਂ ਕਰਕੇ ਕਰ ਦਿੱਤਾ ਵਿਆਹ ਕੀ ਚਲੋ ਮੰਮੀ ਪੰਜਾਬੀ ਹੈਗੀ ਏ, ਹਾਂ।
ਸਮਝ ਗੀ।
ਵੈਸੇ ਬਹੁਤ ਸੋਹਣਾ ਮੇਰਾ ਸਸੁਰਾਲ, ਬਹੁਤ ਚੰਗੇ ਨੇ ਸਾਰੇ ਲੋਕੀ, ਬਹੁਤ ਅੱਛੇ ਅੱਛੇ ਪਰਿਵਾਰ ਮਿਲੇ ਆ। ਹੂੰ
ਤੁਹਾੜੀ ਏਕ ਕੁੜੀ ਏਕ ਮੁੰਡਾ ਏ?
ਹਾਂ, ਮੇਰੀ ਇੱਕ ਕੁੜੀ ਇਕ ਮੁੰਡਾ।
ਸਹੀ ਹੈ, ਵੱਡਾ ਕੁੜੀ ਏ ਮੁੰਡਾ?
ਮੁੰਡਾ ਅਠਾਰਾਂ ਸਾਲਾਂ ਦਾ ਏ ਮੇਰਾ।
ਅੱਛਾ ਜੀ, ਓ ਕੁੜੀ?
ਹੂੰ ਹੂੰ, ਕੁੜੀ ਤੇਰਾਂ ਸਾਲਾਂ ਦੀ ਹੈਗੀ ਏ। ਹ, ਮਤਲਬ ਕਮਿੰਗ ਨਵੰਬਰ ਈ ਦੋਨੋ। ਆਵਾਜ਼ ਤੋਂ ਨੀ ਲੱਗਦਾ?
ਨਹੀਂ ਲੱਗਦਾ।
ਸਾਰੇ ਇਹੀ ਕਹਿੰਦੇ ਨੇ।
ਐਸਾ ਲਗਾ, ਐਸਾ ਲਗਾ ਟਵੰਟੀ ਫਾਈਵ ਯਾ ਟਵੰਟੀ ਏਟ। ਐਸਾ ਲੱਗਦਾ ਐ
ਚਲੋ ਤੁਸੀਂ ਮੈਨੂੰ ਕੋਂਪਲੀਮੈਂਟ ਮੇਨੂੰ ਕੋਂਪਲੀਮੈਂਟ ਬੜੇ ਮਿਲਦੇ ਨੇ
ਅਹੰ ਹਾਂ ਤੁਹਾਡੀ ਆਵਾਜ਼ ਤੋਂ ਲੱਗ ਰਿਹਾ ਐਸਾ ਐਸਾ ਲੱਗਦਾ ਤੁਹਾਡੀ ਤੇ ਇਤਨੀ ਏਜ ਐ ਐਸਾ ਲੱਗ ਨਹੀਂ ਰਿਹਾ
ਅੱਛਾ ਤੁਸੀਂ ਕਿੰਨੇ ਸਾਲਾਂ ਦੇ ਹੈਗੇ ਔ
ਮੈਂ ਟਵਂਟੀ ਥ੍ਰੀ
ਜੇ ਤੁਸੀਂ, ਤੁਹਾਨੂੰ ਮੈਂ, ਓਈ ਨਾ ਵਾਈਬਸ ਈ ਮੈਚ ਕਰਦੀ ਪਈ ਏ ਸਾਡੀ ਬਹੁਤ ਜ਼ਿਆਦਾ, ਹੂੰ।
ਏਜ ਦ ਏਜ ਦਾ ਕੁਝ ਨੀ ਹੁੰਦਾ, ਵਾਈਬ ਮੈਚ ਕਰਨੀ ਚਾਹੀਦੀ ਏ। ਮੇਰੀ ਮੇਰੇ ਹਸਬੈਂਡ ਨਾਲ ਬਹੁਤ ਵਾਈਬ ਮੈਚ ਕਰਦੀ ਐ।
ਹਾਂ
ਕੈਸੇ ਆ ਗਏ ਜਲਦੀ? ਹਾਂ ਉਹ ਤੇ ਹੈ ਹੀ ਏ।
ਨੇ
ਹਾਂਜੀ
ਚਲੋ ਵੀ, ਕਾਲ ਪੂਰੀ ਕਰ ਲਓ ਆਪਣੀ।
ਹਾਂ-ਹਾਂ, ਤੁਸੀਂ ਦੱਸੋ ਹੋਰ। ਚਲੇ ਵੀ ਗਏ ਨੇ, ਚੱਕਰ ਲੱਗਦੇ ਰੈਂਦੇ।
ਅੱਛਾ-ਅੱਛਾ, ਕੀ ਕ ਕੰਮ, ਨੇੜੇ ਈ ਕੰਮ ਹੈਗਾ ਏ?
ਹਾਂ, ਛੁੱਟੀ ਹੋ ਗਈ ਹੋਣੀ ਨਾ ਸ਼ਾਇਦ। ਕਿਉਂਕਿ ਮਾਰਚ ਚੱਲਦਾ, ਮੰਦਾ ਚੱਲਦਾ ਪਿਆ ਨਾ, ਸੋ ਇਸ ਕਰਕੇ।
ਅੱਛਾ-ਅੱਛਾ।
ਹੂੰ ਤੁਹਾਡੀ ਲੱਗਦੀ ਨੀ ਤੁਹਾਡੀ ਇਤਨੀ ਏਜ ਹੋਏਗੀ ਸੀਰੀਅਸ ਤੁਹਾਡੇ ਲੱਗਦਾ ਨੀ ਇਤਨੀ ਐਸਾ ਤਾਂ ਟਵੰਟੀ ਫਾਈਵ ਇਅਰ ਤਵਂਟੀ ਏਟ
ਨਹੀਂ ਸਾਹਮਣੇ ਆਉਂ ਦੇ ਕਿ ਲੋਕ ਥਰਟੀ ਫਾਈਵ ਦਾ ਕਹਿੰਦੇ ਨੇ ਕਿਉਂਕਿ ਸਾਹਮਣੇ ਤਾਂ ਦੇਖੋ ਥੋੜ੍ਹਾ ਜਿਹਾ ਪਤਾ ਚੱਲਦਾ ਹੈ ਨਾ ਵੈਸੇ ਅਹ ਮੇਰੀ ਏਜ ਫੋਰਟੀ ਫਾਈਵ ਹੈਗੀ ਏ
ਆਵਾਜ਼ ਤੋਂ ਬਿਲਕੁਲ ਨੀ ਪਤਾ ਚੱਲਦਾ ਪਯਾ ਸੱਚੀ ਬਹੁਤ ਅੱਛੀ ਚੀਜ਼ ਹੈ ਅੱਛਾ ਕੋਂਪਲੀਮੈਂਟ ਤੁਹਾਡੇ ਵਾਸਤੇ ਐ
ਫੋਰਟੀ ਫਾਈਵ ਕਹਿੰਦੇ ਮਤਲਬ ਫੋਰਟੀ ਫਾਈਵ ਹੈਗੀ ਏ ਮੇਰੀ
ਗਲਤ ਜਨਰੇਸ਼ਨ ਚ ਪੈਦਾ ਹੋ ਗਏ ਤੁਹਾਨੂੰ ਹੁਣ ਪੈਦਾ ਹੋਣਾ ਚਾਹੀਦਾ ਸੀ ਮੇਰੀ ਜਨਰੇਸ਼ਨ ਸ਼ਨੀ ਹਾਂ ਜਾਂਹਿੰਦੇ ਦਹਿੰਦੇ ਸ਼ਨੀ
ਕੋਈ ਗੱਲ ਨਹੀ ਅਸੀਂ ਜ ਅਂ ਅਸੀਂ ਨਵਾਂ ਮੁਕਾਮ ਹਾਸਿਲ ਕਰਾਂਗੇ ਨਾ ਇਸ ਜਨਰੇਸ਼ਨ ਇਚ ਪੈਦਾ ਪਿਛਲੀ ਜਨਰੇਸ਼ਨ ਪਹਿਲਾਂ ਜੈਨ ਜ਼ੀ ਜਨਰੇਸ਼ਨ ਬਣਾਗੀ
ਹਾਂ, ਨਹੀਂ ਸਹੀ ਹੈ, ਤੁਹਾ ਤੁਹਾਡੀ ਵ ਜੋ ਓਹ ਹੋਏਗੀ ਨਾ ਅੰ--ਨੂੰ ਉਹ ਕਾਫ਼ੀ ਹੈਪੀ ਹੋਏਗੀ, ਮੈਨੂੰ ਮਦਰ ਇਨ ਲ ਕਾਫ਼ੀ ਚਿੱਲ ਐ।
ਹੈਂ? ਅੱਛਾ ਮੇਰੇ ਵਾਸਤੇ ਅੱਛਾ ਅੱਛਾ, ਹਾਂ, ਇਹ ਤੇ ਗੱਲ ਸਹੀ ਕਹਿੰਦੇ ਪਏ ਔ।
ਸਸੱ ਗਈ ਹੈ, ਫਿਰ ਚਿੱਲ ਐ, ਜੋ ਮਰ ਤੁਸ ਪਾਓ, ਕੋਈ ਓ ਨੀ ਐ। ਹਾਂ, ਸਈ ਗੱਲ ਏ, ਜੈਸੇ ਮਰਜ਼ੀ ਕੱਪੜੇ ਪਾਓ, ਜੈ ਜਿੱਥੇ ਮਰਜ਼ੀ ਜਾਓ, ਲੋਗ ਫੋਰਸ ਕਰ
ਹੂੰ। ਹੂੰ, ਮੈਂ ਤਾਂ ਆਪ ਭੀ ਜੀਨਸ-ਵੀਨਸ ਪਾ ਕੇ, ਆਰਾਮ ਨਾਲ ਅਸੀ ਸਾਡੇ ਇੱਥੇ, ਵੈਸੇ ਵੀ ਬੜਾ ਹੈਗੈ।
ਮੈਂ ਵੀ ਐਸੀ ਫਿਰਨੇ ਆਂ, ਮੈਂ ਤੇ ਆਪ ਐਸੀ ਫਿਰਦੀ ਆ ਕਿ ਕਿਓਂਕਿ ਸ਼ਕਲ ਤੇ ਕੈਂਦੇ ਕਿ ਤੂੰ ਵਿਆਈ ਦੀ ਐਂ। ਵੈਸੈ ਮੈਂ ਅੱਜ ਬੈਂਕ ਵੀ ਗਈ ਸੀ। ਕੈਂਦੇ ਸੀ ਮੈਰਿਡ ਹੋ, ਮੈਂ ਕੇਆ ਹਾਂ, ਕੈਂਦੇ ਮੈਂ ਕੇਆ ਮੇਰੇ ਹਸਬੈਂਡ ਐ ਨ, ਕੈੰਦੇ, ਤੁਸੀਂ ਵਿਆਏ ਦੇ ਓ, ਮੈਂ ਕੇਆ ਹਾਂ। ਕੈਂਦੇ ਲੱਭਦੇ ਨੀ ਪਏ।
ਤਾਂਈ ਤੇ ਫੇਰ ਵਾਈਬ ਮੈਚ ਕਰਦੀ ਪਈ ਐ ਸਾਡੀ ਵੀ।
ਹਾਂ ਕੋਈ ਮੰਨਦਾ ਈ ਨੀ ਮੈਂ ਵੇਖਦੀ ਆਂ ਕਈ ਵਾਰ ਤੇ ਬਹੋਤ ਸੌਕ ਹੋ ਜਾਂਨੀ ਆਂ ਮੈਂ। ਅਜ ਅਜੇ ਅਜੇ ਮੈਂ, ਔਰ ਮੇਰੇ ਹਸਬੈਂਡ ਸਿਰਫ਼ ਟ੍ਰੇਨ 'ਚ ਅੰਮ੍ਰਿਤਸਰ ਜਾ ਰਹੇੇ ਸੀ ਤੇ ਆਪਣੇ ਘਰ ਜਾ ਰਏ ਸੀ ਮੁਰਾਦਾਬਾਦ, ਤੇ ਇੱਕ ਅੰਕਲ ਸੀ ਸਰਦਾਰ ਈ ਸੀ, ਮੇਰੇ ਹਸਬੈਂਡ ਨੇ ਕੈਂਦੇ, ਆਪਨੀ ਭੈਣ ਨੂੰ ਕੈਂਦੇ, ਏੱਥੇ ਬੈਅ ਜਾਏਗੀ ਆ ਕੇ।
ਕੈੰਦਾ ਮੇਰੀ ਭੈਣ ਨਈ ਹੈ। ਬੜੀ ਹਿਰਾਨੀ ਨੇ, ਮੇਰੀ ਭੈਣ
ਆਉਗੇ ਤੇ ਐਧਰ ਆ ਕੇ ਬੈ ਜਾਓ, ਮੈਂ ਕਿਹਾ ਠੀਕ ਐ, ਐਥੇ ਬੈਠ ਰਹੀ ਹਾਂ, ਮੈਂ ਇਥੇ ਆ ਕੇ ਬੈਗੀ। ਅਗੋ ਸਮਝਦਾ ਨੀ ਨਾ ਕਿ ਜਾਈਦੀ ਐ ਲਗ ਨਾ ਤੇ ਦੇ ਹਮ ਨਾ ਬਿਛੂਏ ਵਗੈਰਾ ਕੋਛ ਨੀ ਪਾਉਂਦੀ ਬਸ ਇੱਕ ਰਿੰਗ ਬਸ ਮੈਂ ਨਾ ਇੱਕ ਰਿੰਗ ਪੈਂਣੀਦੀ ਏ ਉਸ ਮੈਂ ਰਿੰਗ ਪਾਣੀ ਆਂ ਔਰ ਕੁਛ ਵੀ ਨੀ। ਕੁਛ ਵੀ ਨੀ, ਬਿੰਦੀ ਲਿਪਸਟਿਕ ਸੂਟ ਪਾਇਆ ਤੇ ਅਦਰਵਾਈਜ਼ ਬਿਲਕੁਲ ਵੀ ਨੀ ਮਾਂਗ ਭਰਦੀ ਨੀ, ਮੰਗਲਸ਼ੁਤਰ ਮੈਂ ਪਾਂਦੀ ਨੀ ਕੁਛ ਵੀ ਮੈਂ ਨਈ ਕਰ ਵੀ ਜੋ ਲੱਗੇਗੀ
ਹਾਂ, ਤੇ ਫੇਰ ਓਈ ਐ ਨਾ ਕੋਈ -ਕੋਈ ਸਾਇੰਤ
ਕੋਈ ਸਮਝਦਾ ਈ ਨੀ, ਸਭ ਕੈਂਦੇ ਨੇ ਕੁਆਰੀ ਐ।
ਹਾਂ, ਫੇਰ ਲੋਕੀ ਸਾਈਜ ਤੇ ਟੁੰਡਦੇ ਨੇ।
ਹਾਂ। ਮੈਨੂੰ ਤੇ ਬਹੋਤ ਹਾਸੀ ਆਂਦੀ ਪਈ ਏ ਕੈਂਦੇ ਇੱਥੇ ਆ ਕੇ ਬਾਦ ਚ ਫੇਰ ਕੈਂਦੇ ਭਾਈ ਕੈਂਦੇ ਆਪਣੀ ਭੈਣ ਨੂੰ ਕੈਂਦੇ ਏਥੇ ਬੈ ਜੇ ਗੀ ਆਕੇ।
ਕੈਂਦੇ ਸ਼ਕਲ ਮਿਲਦੀ ਏ ਨਾ, ਮੈਂ ਕਿਆ ਨਈ।
ਸਾਡੇ ਮੰਦਿਰ ਵੀ ਨਾ ਸੇਵਾ ਹੁੰਦੀ ਏ ਗੁਰੂ ਜੀ ਦੇ ਮੰਦਿਰ ਨਾ ਸੇਵਾ ਹੁੰਦੀ ਏ। ਤੇ ਇਕੱਤੀ ਮਈ ਨੂੰ ਮੈਂ ਵੀ ਗਈ ਤੇ ਮੈਂ ਇਨ ਇਸ ਵਾਰੀ ਇਕੱਤੀ ਮਈ ਨੂੰ ਨਾ ਓਨਾਂ ਦਾ ਸਮਾਧੀ ਦਿਵਸ ਹੁੰਦੈ।
ਹਾਂ।
ਤਾਂ ਓਦੇ ਵਿੱਚ ਫਿਰ ਸਭ ਨੇ ਬੋਲਿਆ ਕਿ ਨਾ ਵਾਈਟ ਸੂਟ ਪੈ ਕੇ, ਪਾ ਕੇ ਆਣੈ ਕਿਉ ਕਿ ਸਮਾਧੀ ਦਿਵਸ ਹੈਗੈ। ਇੱਕ ਮਿੰਟ ਚਲੋ ਫੇਰ ਆਪਾਂ ਕਰਦੇ ਆਂ, ਹੋਰ ਇੱਕ ਕੋਲ ਕਰਿਓ ਤੁਸੀਂ ਮੈਨੂੰ ਹਾਂ, ਫੇਰ ਦੱਸਾਂਗੇ ਅੱਗੇ ਦੀ ਗੱਲ। ਓਕੇ, ਸਤ ਸ੍ਰੀ ਕਾਲ। ਬਾਏ - ਬਾਏ।